ਹੈਲੋ, ਹਾਂਜੀ ਨਮਸਤੇ ਭੈਣ ਜੀ,
ਨਮਸਤੇ ਭੈਣ ਜੀ ਕਿਵੇਂ ਹੋ ਜੀ?
ਬਸ ਜੀ ਠੀਕ ਆ ਤੁਸੀਂ ਸੁਣਾਓ? ਕੀ ਕਰਦੇ ਪਏ ਸੀ?
ਬਸ ਭੈਣ ਜੀ, ਬੱਚੇ ਸਕੂਲ ਤੋਂ ਆਏ ਸੀ। ਉਹਨਾਂ ਨੂੰ ਖਾਣਾ ਹੀ ਦੇ ਕੇ ਹਟੀ ਸੀ ਹੁਨੇ
ਹਾਂਜੀ, ਚਲੋ ਹੋ ਗਿਆ ਖਾਣਾ, ਹੋ ਗਿਆ ਤੇ
ਹਾਂਜੀ -ਹਾਂਜੀ ਦੁਪਹਿਰ ਦਾ ਹਾਂਜੀ, ਹਾਂ ਖਾ ਲਿਆ ਅਸੀਂ ਤੇ ਖਾ ਲੈਂਦੇ ਹਾਂ ਟਾਈਮ ਨਾਲ, ਬਸ ਬੱਚੇ ਸਕੂਲੋਂ ਲੇਟ, ਆਦੇ ਆ ਨਾ
ਬਸ ਓਹੀ ਰਹਿ ਜਾਂਦੇ ਹੋਰ ਕੀ ਬਣਾਇਆ ਅੱਜ?
ਬਸ ਸਬਜ਼ੀਆਂ ਦਾ ਤੇ ਤੁਸੀਂ ਪੁੱਛੋ ਨਾ, ਪਰੇਸ਼ਾਨ ਹੋਏ ਪਏ ਕੀ ਨਾ ਲਓ ਬੱਚਿਆਂ ਨੇ ਤੇ ਖਾਣੀ ਨੀ ਹੁੰਦੀ
ਸਭ ਦੀ, ਅੱਜ -ਕੱਲ ਬਸ ਇਹੀ ਪ੍ਰੋਬਲਮ ਹੈਗੀ ਆ, ਇਹ ਤਾਂ ਹੈ ਹੀ ਆ ਹੋਰ, ਠੀਕ -ਠਾਕ ਸਭ ਘਰ ਸਾਰੇ ਠੀਕ- ਠਾਕ? ਆ ਗਏ, ਡਿਊਟੀ ਤੋਂ ਤੁਸੀਂ? ਤੁਹਾਡਾ ਸਕੂਲ, ਕਿੰਨੇ ਤੋਂ ਕਿੰਨੇ- ਕਿੰਨੇ ਵਜੇ ਤੱਕ ਡਿਊਟੀ ਹੁੰਦੀ
ਮੇਰੀ ਬੱਸ ਢਾਈ ਵਜੇ ਤੱਕ, ਹੁੰਦੀ ਹੈ ਭੈਣ ਜੀ।
ਅੱਛਾ, ਢਾਈ ਵਜੇ ਆ ਜਾਂਦੇ, ਫ਼ਿਰ ਤੁਸੀਂ ਛੁੱਟੀ ਕਰਕੇ
ਹਾਂਜੀ- ਹਾਂਜੀ ਢਾਈ ਵਜੇ ਮੈਂ ਘਰ ਪਹੁੰਚਦੀ ਹਾਂ, ਨੇੜੇ ਹੀ ਤੇ ਹੈ ਦਸ ਮਿੰਟ, ਦਾ ਰਸਤਾ ਏ ਮੇਰਾ ਮੈਥਸ, ਹੈ ਭੈਣ ਜੀ।
ਅੱਛਾ ਮੈਂਥ ਵੀ, ਫਿਰ ਟਿਊਸ਼ਨਾਂ ਵੀ ਲੈਂਦੇ ਹੋਣੇ ਆ
ਹਾਂਜੀ, ਟਿਊਸ਼ਨਾਂ ਟਿਊਸ਼ਨਾਂ ਵੀ ਲੈਂਦੀ ਹੈ ਜੀ, ਬਸ ਟਿਊਸ਼ਨਾਂ ਵਾਲੇ ਬੱਚੇ ਮਤਲਬ ਸਾਢੇ ਕੁ ਚਾਰ, ਤੋਂ ਬਾਅਦ ਹੀ ਆਈ ਦਾ ਐ
ਉਹਨਾਂ ਨੇ, ਫੇਰ ਲੈ ਲੈਂਦੀਉ ਬਸ, ਬੱਚੇ ਵੀ ਥੋੜੇ ਰੱਖੇ ਹੋਏ ਆ
ਏਦਾਂ ਹੀ ਬੀਤ ਜਾਂਦਾ ਦੇਖਲੋ ਹਨਾ, ਇੱਕ ਕੰਮ ਕਰਲਓ ਦੂਜਾ ਕਰਲੋ ਦੌੜ ਭੱਜ ਫੇਰ, ਅਗਲੇ ਦਿਨ ਫੇਰ ਸਵੇਰੇ ਜਲਦੀ ਉੱਠ ਕੇ ਤਿਆਰੀ ਕਰਦੇ ਹੋਣੇ ਆ ਇਹ ਆ ਵਈ ਹਾਂ ਨੌਕਰੀ ਕਰਦੇ ਹੋਵੇ ਤਾਂ, ਦੋਹਰੀ ਜ਼ਿੰਦਗੀ ਹੋ ਜਾਂਦੀ ਆ ਲੇਡੀ ਦੀ ਤਾਂ
ਬੜੀ ਪਰੇਸ਼ਾਨੀ ਹੈ ਜੀ ਵੈਸੇ ਮੈਂ ਕਹਾਂ ਨੌਕਰੀ ਵਾਲਾ ਬਲਕਿ ਕਿ ਬੰਦਾ ਜ਼ਿਆਦਾ ਪਿਸਦਾ ਹੈ।
ਚਲੋ ਤੁਹਾਡੀ ਤਾਂ ਇਹ ਆ ਨਾ ਘਰ ਵਿੱਚ ਸੱਸ ਮਤਲਬ ਕਿ ਪੂਰਾ ਸਪੋਰਟ ਕਰਦੀ ਆ ਸਾਰਾ ਘਰ ਦੇਖ ਦੇਖਦੀ ਬੱਚਿਆਂ ਨੂੰ ਵੀ ਨਾਲ ਦੇਖਦੀ ਇਹ ਉਹਨਾਂ ਦੇ ਸਹਾਰੇ ਹੀ ਨੌਕਰੀ ਹੋ ਜਾਂਦੀ ਆ। ਸੱਸਾਂ ਸੋਹੁਰਿਆਂ ਦੇ ਸਹਾਰੇ ਨੀ ਤਾਂ ਜੇ ਕਹੀਏ ਅਸੀਂ ਇਕੱਲੇ ਰਹਿ ਕੇ ਕਰ ਸਕਦੇ ਹਾਂ ਇਹ ਨਹੀਂ ਪੋਸੀਬਲ ਹੈਗਾ। ਸਾਰਿਆਂ ਦੇ ਸਾਥ ਤੋਂ ਬਿਨਾਂ ਪਤੀ ਦੇ ਸਾਥ ਤੋਂ ਬਿਨਾਂ ਨਹੀਂ ਗੱਲ ਬਣਦੀ। ਚਾਹੇ ਜਿੰਨਾ ਮਰਜੀ ਅਸੀਂ ਜ਼ੋਰ ਲਾ ਲਈਏ ਹਾਂਜੀ ਹਾਂਜੀ ਚਲੋ ਕੋਈ ਨੀ।
ਕੱਲੇ ਬੱਚਿਆਂ ਨੂੰ ਛੱਡਿਆ ਨੀ ਜਾਂਦਾ ਕਿਤੇ ਨਾ ਬੰਦਾ ਘਰ 'ਚ ਛੱਡ ਸਕ ਦਾ ਏ ਹਨਾ।
ਨਾ ਜੀ ਅਸੀਂ ਤਾਂ ਤੁਹਾਨੂੰ ਹੁਣ ਮੈਂ ਕੀ ਦੱਸਾਂ। ਬੱਚਿਆਂ ਨੇ ਜਿੱਦ ਪਾ ਲਈ। ਤੇ ਅਸੀਂ ਇਹ ਨਾ ਲੈ ਆਏ ਛੋਟਾ ਜਿਹਾ ਪੱਪੀ ਉਹ ਲੈ ਤਾਂ ਆਉਂਦਾ ਉਹ ਹੁਣ ਇੰਨੀ ਜ਼ਿਆਦਾ ਕੇਅਰ ਕਰਨੀ ਪੈਂਦੀ ਭੈਣ ਜੀ ਮੈਂ ਕੀ ਦੱਸਾਂ। ਫਸ ਹੀ ਗਏ ਫਸ ਗਏ ਹੁਣ ਇਹਨੂੰ ਅ ਅਹ ਉਦਾਸ ਹੋ ਗਿਆ ਅਸੀਂ ਦੋ ਦਿਨ ਤਾਨੂੰ ਦੱਸਿਆ। ਤਾਇਆ ਜੀ ਦੇ ਸਾਡੇ ਡੈਥ ਹੋ ਗਈ ਸੀ ਮੈਨੂੰ ਜਾਣਾ ਪੈ ਗਿਆ, ਹੁਣ ਤੁਹਾਨੂੰ ਪਤਾ ਦੂਰ ਪਾਰ ਜਾਓ। ਤਾਂ ਦਿਹਾੜੀ ਲੱਗ ਜਾਂਦੀ। ਪਿੱਛੋਂ ਇਹਨੇ ਨਾ ਕੁਛ ਖਾਧਾ ਨਾ ਕੁਛ ਪੀਤਾ। ਮੈਨੂੰ ਉਡੀਕ ਦਾ ਪਿਆ।
ਹਾਂ ਇਹ ਇਹਨਾਂ ਦਾ ਭੈਣ ਜੀ ਬੜਾ ਔ ਖਾ ਇਹਨਾਂ ਨੂੰ ਵੀ ਆਦਤ ਹੋ ਜਾਂਦੀ ਹੈ ਨਾ ਫੇਰ ਆਪ
ਬੜਾ ਔਖਾ ਬਈ ਇਹ ਮੈਂ ਤਾਂ ਆਈ ਆ ਉਸ ਤੋਂ ਬਾਅਦ ਇਹਨੇ ਖਾਧਾ ਪੀਤਾ ਨਿਆਣਿਆਂ ਨੇ ਸਾਹ ਚ ਸਾਹ ਲਿਆ ਪਿੱਛੇ ਦੀਵਾਲੀ ਸੀ ਉਸ ਦਿਨ ਵੀ ਏ ਇਦਾਂ ਹੀ ਹੋਇਆ ਦੀਵਾਲੀ ਤੇ ਜਦ ਪਟਾਕੇ ਚੱਲੇ ਏ ਇਨ੍ਹਾਂ ਡਰਿਆ ਇੰਨਾ ਡਰਿਆ ਬਈ ਸਾਨੂੰ ਹੋਸਪਿਟਲ ਦਾਖਲ ਕਰਨਾ ਪੈ ਗਿਆ। ਕਿਉਂਕਿ ਇਹਨਾਂ ਨੂੰ ਹੋ ਜਾਂਦੀ ਸਾਹ ਦੀ ਪ੍ਰੋਬਲਮ ਪਟਾਕਿਆਂ ਦੀ ਆਵਾਜ਼ ਜ ਨਾਲ ਡਰਦੇ ਆ ਇਹ ਹਾਂਜੀ ਹ ਛੋਟਾ ਨਹੀਂ ਛੋਟਾ ਨਹੀਂ ਦੋ ਹੈਗੇ ਸਾਡੇ ਕੋਲ ਤਾਂ ਦੋ ਹੈਗੇ ਆ ਜਿਹੜਾ ਵੱਡਾ ਉਹ ਹੁਣ ਤੱਕ ਡਰਦਾ ਆ ਵੱਡਾ ਡੋਗੀ ਵੀ ਹੁਣ ਤੱਕ ਸਾਡਾ ਡਰਦਾ ਪਟਾਕਿਆਂ ਦੀ ਆਵਾਜ਼ ਨਾਲ ਇਹ ਛੋਟਾ ਤਾਂ ਐਡਮਿਟ ਹੀ ਹੋ ਗਿਆ ਸੀਗਾ ਨਾ ਹੁਣ ਤਾਂ ਆਕਸੀਜਨ ਵੀ ਲਗਵਾਉਣੀ ਪਈ ਖੜੇ ਪੈਰ ਲੈ ਕੇ ਦੌੜੇ। ਬਸ ਬੱਚਿਆਂ ਦੀਆਂ ਗੱਲਾਂ 'ਚ ਆ ਕੇ ਲੈ ਤਾਂ ਬੈਠੇ ਪਰ ਕੇਅਰ ਬਹੁਤ ਆ ਇਹਨਾਂ ਦੀ। ਬੱਚਿਆਂ ਨਾਲੋ ਵੀ ਵੱਧ ਕੇ ਕੇਅਰ ਆ ਇਹਨਾਂ ਦੀ ਤਾਂ।
ਬਿਲਕੁਲ ਜੀ ਛ ਬੱਚੇ ਹੀ ਹੁੰਦੇ ਆ ਜਿੱਦਾਂ ਛੋਟੇ ਬੱਚੇ ਤੁਸੀਂ ਲਗਾ ਲਓ ਹੈਨਾ।
ਬਾਸ ਬਾਸ। ਹਜੇ ਟਾਈਮ ਦੇ ਟਾਈਮ ਇੰਜੈਕਸ਼ਨ ਲਗਵਾਣੇ ਫਿਰ ਇਹਨਾਂ ਦਾ ਖਾਣ ਪੀਣ ਦਾ ਪੂਰਾ ਧਿਆ ਇਹਨਾਂ ਦਾ ਖਾਣਾ ਅਲੱਗ ਬਣਦਾ ਬੁਆਇਲ ਵਾਲਾ ਖਾਣਾ ਜਿਆਦਾ ਹੁੰਦਾ ਕਿ ਮਸਾਲਿਆਂ -ਮਸੂਲਿਆਂ ਵਾਲਿਆਂ ਨੀ ਗਰਮੀਆਂ 'ਚ ਹੁਣ ਜਿਵੇਂ ਇਹਨਾਂ ਨੂੰ ਦਹੀਂ ਤੋਂ ਬਿਨਾਂ ਨਹੀਂ ਇਹ ਸਰਵਾਈਵ ਕਰ ਸਕਦੇ ਕਿਉਂਕਿ ਇਹਨਾਂ ਨੂੰ ਵੀ ਗਰਮੀ ਬਹੁਤ ਤ ਪੈ ਹਾਂਜੀ ਦਈਂ, ਲੱਸੀ, ਰੋਟੀ, ਦਈਂ, ਲੱਸੀ ਤੇ ਏਨਾਂ ਨੂੰ ਚਾਈਦੀ ਚਾਈਦੀ ਏ ਬਾ ਕਿੱਦਾਂ ਏਨਾਂ ਦਾ ਆ ਪੈਡੀਗਰੀ ਵਗੈਰਾ ਤਾਨੂੰ ਪਤਾ ਈ ਐ ਅੱਜ ਕੱਲ ਆਂਦੀ ਏ ਡੋਕੀਆਂ ਦਾ ਜੜਾ ਫੋਡ ਹੈਗਾ ਏਆ ਓ ਤਾਂ ਅਸੀ ਦੇਨਾ ਈ ਦੇਨਾ ਟਾਈਮ ਤੇ ਇੰਜੈਕਸ਼ਨ ਮੈਂ, ਮੈਂ ਤਾਂ ਏਨੀਂ ਪਰੇਸ਼ਾਨ ਹੋ ਗੀ ਅੱਜ ਬਸ ਏਨੂੰ ਲੈ ਕੇ ਪੈਲੇ ਕੈਬ ਕੀਤੀ ਫੇਰ ਡੋਕਟਰ ਤੋਂ ਅਪੋਇੰਟਮੈਂਟ ਪੈਲਾਂ ਲਈ ਫੇਰ ਕੈਬ ਕੀਤੀ। ਫੇਰ ਲੈ ਕੇ ਗਏ ਏਨੂੰ। ਬਸ ਆਏ ਆਂ ਤੇ ਫੇਰ ਹੁਨ ਘੜੀ ਅਰਾਮ ਕੀਤਾ, ਖਾਣਾ-ਖੁਣਾ ਖ਼ਾੱਧਾ ਹੁਨ ਕੱਲ ਫੇਰ ਕਿਤੇ ਜਾਨਾ ਹੈਗੈ ਫੰਕਸ਼ਨ ਹੈਗਾ ਏ ਆ। ਰਾਤੀ ਗੈਸਟ ਆਣੇ ਆ। ਬਸ ਓਈ ਸੋਚਦੀ ਪਈਂ ਐਂ ਕੀ ਬਣਾਵਾ ਰਾਤੀ ਖਾਣਾ ਗੈਸਟ ਆਣੇ ਆ। ਇੱ ਕ ਤਾਂ ਪਨੀਰ ਦੀ ਡਿਸ਼ ਹੋ ਈ ਜਾਂਦੀ। ਜਾ ਦਾ, ਜਾਦਾ ਜਿਆਦਾ ਮੈਂ ਤਾਂ ਓ ਆਪ ਏਹੀ ਸੋਚਦੀ ਆਂ ਹੁਣ ਸੋਚਦੀ ਪਈ ਇੱਕ ਤਾਂ ਪਨੀਰ ਬਣ ਜਾਏਗਾ। ਓ ਤਾਂ ਆਮ ਹੀ ਹੈਗਾ ਹੁਣ ਦੋ ਹੋਰ ਕੀ ਬਨਾਵਾ ਨਾਲ। ਦਾਲ ਮੱਖਣੀ ਬੱਚੇ ਬੋਲਦੇ ਪਏ ਆ। ਓਈ ਸੋਚਦੀ ਸੀ ਮੈਂ ਕ ਚਲੋ ਹੁਣ ਵੇਖਦੀ ਆਂ ਔਰ ਈ ਇੱਕ ਅੱਧੀ ਮਿਕਸ ਸਬਜੀ ਨਾਲ ਬਣਾ ਲਾਂਗੀ। ਗਰਮੀ ਬੜੀ ਆ ੳ ਕੁਕਿੰਗ ਸਭ ਤੋਂ ਔਖਾ ਕੰਮ ਹੋਇਆ ਪਿਐ ਐਸ ਵੇਲੇ।
ਬਸ ਪੁੱਛੋ ਨਾ ਪੈਨਜੀ ਹੋਰ ਕੰਮ ਕਰਨ ਲੱਗੇ ਪੱਖਾ ਚਲਾ ਲਈਦੈ ਕਿਚਨ 'ਚ ਤੇ ਕੁਕਿੰਗ ਕਰਨ ਸਮੇ ਪੱਖਾ ਵੀ ਨੀ ਚੱਲਦਾ ਪੂਰੇ ਏ ਈ ਬਸ ਬੁਰਾ ਹਾਲ ਹੋ ਜਾਦੈ।
ਹੂੰ, ਵ ਭਰ ਜਾਈਦੈ ਪਸੀਨੇ ਨਾਲ ਪ ਬੰਦਾ ਕੈਂਦੈ ਕਦੋਂ ਕੰਮ ਖਤਮ ਹੋਏ ਤੇ ਫਟਾਫਟ ਜਾ ਕੇ ਬੈ ਜਾਈਏ ਇਸ ਤੀਆਂ ਦੇ ਵਿੱਚ, ਏ ਐ। ਹੋਰ ਬੱਚੇ ਕੀ ਕਰਦੇ ਪਏ?
ਬਸ ਜੀ ਖਾਨਾ ਖਾ ਕੇ ਆਪਣਾ ਲੱਗ ਗੇ ਥੋੜੀ ਦੇਰ ਟੀਵੀ ਵਗੈਰਾ ਦੇਖਦੇ ਆਂ ਹੁਨ ਕੈਂਦੇ ਮੰਮਾ ਸਵੇਰ ਦੇ ਸਕੂਲ ਗਏ ਹੁੰਦੇ ਆਂ ਹੁਨ ਏਨਾਂ ਨੂੰ ਅੱਧਾ-ਅੱਧਾ ਘੰਟਾ ਦਿੱਤਾ ਹੋਇਐ। ਮੈਂ ਕਿਆ ਚਲੋ ਤੁਸੀ ਟੀ ਵੀ ਦੇਖੋ ਫਿਰ ਉਸ ਤੋਂ ਬਾਦ ਬਸ ਏ ਵੀ ਪੈਨਜੀ ਕਿਸੇ ਨੇ ਅਕੈਡਮੀ ਜਾਨਾ, ਕਿਸੇ ਨੇ ਡਾਂਸ ਕਲਾਸ ਜਾਨਾ, ਫੇਰ ਪ ਬਸ ਪੜਨ ਦਾ ਤਾਨੂੰ ਪਤਾ ਈ ਐ ਬੱਚੇ ਵੀ ਅੱਜ ਕੱਲ ਬਿਜ਼ੀ ਐਂ ਪੈਨਜੀ।
ਹਾਂ ਏਨਾਂ ਨੂੰ ਤਾ ਵੈਸੇ ਵੀ ਬਿਲਕੁਲ ਵੇਲੇ ਰੱਖੋ ਇਨਾ ਜਿੰਨਾ ਬਿਜ਼ੀ ਰੈਣ ਓਨਾਂ ਵਧੀਆ ਐਆ। ਨੀ ਤਾਂ ਫੇਰ ਤੁਆਨੂੰ ਪਤਾ ਓਈ ਫੋਨਾਂ ਦੇ ਵਿੱ ਚ ਵੜ ਜਾਣਾ। ਓਦੇ ਨਾਲ ਏਨਾਂ ਨੂੰ ਨੁਕਸਾਨ ਈ ਆ। ਨਜਰਾਂ ਏਨਾਂ ਦਾਯਾਂ ਦਿਮਾਗ ਤੇ ਅਸਰ ਹਰ ਚੀਜ ਤੇ ਅਸਰ ਨੀ ਤਾਂ ਬੋਤ ਯੂਜ਼ ਕਰਦੇ ਏ ਤਾਂ ਛੱਡਦੇ ਈ ਨੀ ਨਾ। ਏ ਹੈਗੇ ਫੋਨ। ਕੱਲ ਸਮਾਂਗੇ ਮੈਂ ਸਬਜੀ ਲੈਣ
ਤਾਂਈ
ਨਾਲ ਨਾ-ਨਾ, ਕੱਲ ਤਾਂ ਮੈਂ ਏੱਧਰ ਗਈ ਆ ਸਬਜ਼ੀ ਲੈਣ ਆਪਣੇ ਚੋਂਕ 'ਚ ਤੇ ਓ ਥੇ ਇੰਨੀ ਪੁਲਿਸ ਕੱ ਠੀ ਹੋਈ। ਮੈਂ ਕੀ ਗੱਲ ਹੋ ਗਿਆ। ਸਾਰੇ ਵੋ ਮਤਲਬ ਇੱਕ ਕੁੜੀ ਇੰਨਾਂ ਰੋਈ ਚਾਏ ਰੋ ਜੇ ਕੀ ਹੋਏਆ ਡੇਢ ਤੋਲੇ ਦੀ ਕੋਈ ਚੋ ਚੇਨ ਓਦੀ ਖਿੱਚ ਕੇ ਲੈ ਗਿਆ। ਤੁਸੀ ਦੇਖੋ। ਆ ਹਾਲ ਹੋਇਆ ਪਿਐ। ਤੇ ਹੋਰ ਬੜਾ ਰੋਂਦੀ ਪਈ ਸੀ। ਅ ਅਸੀ ਕਈ
ਬੋਹ ਬੜਾ ਭੱਜ ਈ ਗਿਆ ਓ ਬੰਦਾ ਕਿਤੇ ਦਿਸਿਆ ਈ ਨਈ ਰਸ਼ ਗਿਆ ਕਿੱਥੇ ਓ ਸਾਰੇ ਦੇਖ ਦੇਖਦੇ ਈ ਰੈ ਗਏ ਉਹਨੂੰ ਓ ਓਨਾ ਕਈ ਦਾ ਸਾਰਿਆਂ ਨੂੰ ਨਾ ਫੋਨ ਹੱਥ 'ਚ ਫੜ-ਫੜ ਕੇ ਜਾਓ ਨਾ ਚੇਨਾ ਪਾ ਕੇ ਜਾਓ। ਪਤਾ ਚੇਨਾ ਖਿੱਚ ਹੋ ਰਈਆਂ ਪਰ ਫਿਰ ਨੀ ਲੋਕੀ ਮੰਨਦੇ ਹੁਣ ਅੱਜ ਕੱਲ ਸੋਨਾ ਦੇਖੋ ਕਿੰਨਾ ਮਹਿੰਗਾ ਹੋਇਆ ਪਿਆ।
ਕਿੰਨਾ ਸੋਨੇ ਨੇ ਕਿੰਨੀ ਅੱਤ ਚੱਕੀ ਹੋਈ ਐ। ਉਹੀ ਤੇ ਹੈ ਭੈਣ ਜੀ ਫੇਰ ਵੀ ਤੁਸੀਂ ਮਸਾਂ ਤੇ ਬੰਦਾ ਕਿੱਦਾਂ ਬਣਾਦਾ ਐ ਚੀਜ਼ਾਂ ਫੇਰ ਪਾ ਕੇ ਚਲੇ ਜਾਓ ਸਾਰੀ ਉਮਰ ਦਾ ਰੋਣਾ ਹੋ ਜਾਂਦਾ ਐ।
ਉਹੀ ਤਾ ਗੱਲ ਹੈ ਸੋਨਾ ਬਣਾਣਾ 'ਚ ਇਨਾ ਆਸਾਨ ਥੋੜਾ ਹੁਣ ਰਹਿ ਗਿਆ ਬਸ ਜੇੜਾ ਪੈਲ
ਪੈਲੇ ਬੰਦੇ ਬਣੇ ਹੋਏ ਇਹਨਾਂ ਦੇ ਕੰਮ ਆ ਜਾਏ ਸ ਚੋਂ ਉਹੀ ਬੜਾ ਹੈਗਾ ਹਨਾ ਹੁਣ ਤਾਂ ਇਹ ਹੋਇਆ ਪਿਆ ਸਾਬ ਸਾਡਾ
ਜੀ ਹੁਣ ਤੇ
ਨਵਾਂ ਤਾਂ ਨਈ ਪਿੱਛੇ ਪਿੱਛੇ ਜਿਹੇ ਜਦ ਹੋਇਆ ਸੀ ਥੋੜਾ ਸਸਤਾ ਤੇ ਰੱਖੜੀ ਸੀਗੀ ਉਦੋਂ ਮੇਰੇ ਬ੍ਰਦਰ ਨੇ ਵੀ ਦਿੱਤੇ ਹੋਏ ਸੀ ਪੈਸੇ ਮੰਮੀ ਨੇ ਵੀ ਕਿਆ ਚੱਲ ਕੋਈ ਚੀਜ਼ ਬਣਵਾ ਲੋ ਬਾਨੇ ਨਾਲ ਉਦੋਂ ਰੇਟ ਠੀਕ ਸੀ ਛੋਟੇ-ਛੋਟੇ ਕੰਨਾਂ ਦੇ ਬਣਾ ਲਏ ਕਦੀ ਛੋਟ ਟੀ ਕੋਈ ਰਿੰਗ ਲੈ ਲਈ ਛੋਟਾ- ਛੋਟਾ ਕਰਦੇ ਸੀ ਹੁਣ ਤਾਂ ਹਿੰਮਤ ਹੀ ਨਈ ਪੈਂਦੀ। ਸੋਨੇ ਵੱਲ ਤਾਂ ਸੋਚਣ ਦੀ ਹਿੰਮਤ ਈ ਹੈਨੀ ਬਿਲਕੁਲ ਵੀ ਵੀ ਕੋਈ ਚੀਜ਼ ਲੈਣ ਦੀ ਸੋਚ
ਟ ਪਈ ਸੋਨਾ ਚਾਂਦੀ ਉਸ ਤੋਂ ਜਾਦਾ ਮਹਿੰਗੀ ਹੋਈ ਪਈ ਹੈ ਜੀ।
ਚਾਂ ਚਾਂਦੀ ਦੇ ਹੋਰ ਰੇਟ ਵੱਧ ਨੇ ਓ ਇੰਨੇ ਤੇ ਤੇਜ਼ੀ ਨਾਲ
ਤੋਂ ਜਾਦਾ ਮਹਿੰਗੀ ਹੋਈ।
ਹੋਰ-ਹੋਰ-ਹੋਰ ਬਸ ਜੀ ਬੱਚੋ ਨਾ ਪਾਣ ਦਾ ਹਾਲ ਰੈ ਕੇ ਚੀਜ਼ ਫਿਰ ਦੇਖੋ ਮਹਿੰਗੀ ਵੀ ਇੰਨੀ ਨਾ ਅਸੀਂ ਉਹਨੂੰ ਪਾ ਸਕਦੇ ਹਾਂ ਸਿਰਫ ਬੈਂਕਾਂ ਜੋਗ ਕੀ ਆ ਇਥੇ ਸਾਰੀਆਂ ਚੀਜ਼ਾਂ ਬਸ ਬੈਂਕਾਂ 'ਚ ਰੱਖ ਨਾ-ਨਾ ਨਾ ਜੀ ਨਾ ਪਾ ਨਈ ਸਕਦੇ ਪਾ ਕੇ ਕਿਤੇ ਜਾ ਨਈ ਤਾਂ ਆਰਟੀਫਿਸ਼ਲ ਈ ਠੀਕ ਤਾਂ ਆਪਣਾ ਖੁਸ਼ੀ-ਖੁਸ਼ੀ ਫੰਕਸ਼ਨ ਇੰਜੋਏ ਕਰੋ। ਪਾਓ ਨੱਚੋ ਗਾਓ ਹੱਸੋ ਖੇਡੋ ਤੇ ਘਰ ਨੂੰ ਆਓ। ਓ ਪਾ ਕੇ ਨਈ ਤੇ ਏਈ ਟੈਨਸ਼ਨ ਮੇਰਾ ਆਹ ਨਾ ਡਿੱਗ ਜਏ ਆਓ ਨਾ ਡਿੱਗ ਜਏ। ਇੰਨੀ ਕੁ ਵੀ ਚੀਜ਼ ਗਈ ਤੇ ਉਹੀ ਟੈਨਸ਼ਨ ਪੈ ਜਾਣੀ ਸਾਨੂੰ
ਹੋਰ ਕੋਈ ਖਿੱਚ ਕੇ ਨਾ ਲੈ ਜੇ ਇਹ ਖ਼ਤਰੇ ਬੜੇ ਆ ਫਿਰ ਡਰ ਲੱਗਦਾ।
ਮੌਸਮ ਕਿੱਦਾਂ ਤੁਹਾਡੇ ਅੱਜ
ਬਸ ਮੌਸਮ ਤੁਹਾਨੂੰ ਪਤਾ ਈ ਏ ਜੀ ਮੌਸਮ ਦਾ ਹਾਲ ਤੇ ਮੌਸਮ ਤੇ ਹੁਣ ਜੇ ਸਰਦੀ ਆਏਗੀ ਉਦੋਂ ਹੀ ਠੀਕ ਹੋਏਗਾ।
ਹਾਂ ਨਈ ਅੱਜ ਥੋੜਾ ਝੜ ਜਿਹਾ ਬਣਿਆ ਹੋਇਆ ਸੀ ਸਵੇਰ ਦਾ ਨਾ
ਸਵੇਰੇ ਤੇ ਹਾਂਜੀ ਹੈ ਸੀ। ਪਰ ਜਿੱਦਾਂ ਵਿੱਚ ਨੂੰ ਇੰਨਾ ਸੁਹਾਵਨਾ ਜਿਹਾ ਹੋ ਗਿਆ ਸੀ ਮੈਂ ਕਿਆ ਚੱਲ ਬਾਰਿਸ਼ ਆ ਜਾਏਗੀ ਤੇ ਮੌਸਮ ਹੋਰ ਠੀਕ ਹੋ ਜਾਏਗਾ ਓ ਫਿਰ ਇੱਕਦਮ ਹਵਾ ਚੱਲ ਗਈ ਤੇ ਹਵਾ ਨੇ ਸਾਰਾ ਹੀ ਬੱਦਲ ਚੱਕ ਤਾ
ਬਸ, ਨਹੀਂ ਸਾਡੇ ਵੱਲ ਥੋੜਾ ਝਾੜ ਜਿਹਾ ਚ ਹੈਗਾ ਆ। ਜਿੱਦਾਂ ਲੱਗਦਾ ਪਿਆ ਹੈ ਵੀ ਕੁੱਝ ਅਛਾ ਹਵਾ ਹੂਵਾ ਨਾ ਚੱਲੇ ਤਾਂ ਥੋੜਾ ਮੱਧਮ ਜਿਹਾ ਹੋਇਆ ਸ਼ਾਇਦ ਮੀਂਹ ਪੈ ਜਵੇ। ਦਿਖਾ ਤਾਂ ਰਿਹਾ ਸੀ ਮੌਸਮ ਵੀ ਅੱਜ ਮੀਂਹ ਪਏਗਾ। ਆ ਰਿਹਾ ਸੀ ਸੀਗਾ ਮੈਂ ਗੂਗਲ ਤੇ ਦੇਖਿਆ ਨਾ ਤੇ ਮੀਹ ਸ਼ੋ ਹੋ ਰਿਹਾ ਸੀਗਾ। ਪਚੱਤਰ ਪਰਸੈਂਟ ਦਿਖਾਉਂਦਾ ਸੀ ਵੀ ਮੀਂਹ ਪਊਗਾ।
ਵਧੀਆ ਹੈ ਭੈਣ ਜੀ ਪੈ ਜੇ ਰਾਹਤ ਮਿਲ ਜੇਗੀ ਗਰਮੀ ਤੋਂ ਹੋਰ ਹਨਾ।
ਹੋਰ ਸਾਡੇ ਪਿਆ ਤੇ ਮਾਰ ਲਿਓ ਚੱਕਰ ਆ ਜਇਓ ਇੱਧਰ ਹੋਰ ਕੀ। ਮੀਂਹ ਹੈ ਮੀਂਹ ਪੈ ਜਾਣਾ ਮੌਸਮ ਠੰਡਾ ਹੋ ਜਾਣਾ ਹਨਾ ਹੋਰ
ਠੰਡੇ ਮੌਸਮ ਚ ਫੇਰ ਅਸੀਂ ਮਿਲਾਂਗੇ ਦੋਨੋ।
ਹਾਂਜੀ -ਹਾਂਜੀ ਕੋਈ ਨੀ ਕੋਈ ਨੀ ਆ ਜਾਓ ਆ ਜਾਓ ਜਦੋਂ ਮਰਜੀ ਆਓ ਸੈਰ ਕਰਦੇ -ਕਰਦੇ ਪਹੱਚ ਜਿਹਾ ਕਰੋ ਕਿਹੜਾ ਦੂਰ ਹੈਗਾ ਆ ਹੋਰ ਕੀ। ਹੋਰ ਠੀਕ ਠਾਕ ਜੀ ਸਭ। ਲੈ ਕੇ ਆਈਓ ਭਰਾ ਜੀ ਨੂੰ ਮਾਈਕੇ ਆਈਓ ਹੈਣਾ। ਮਾਰਨਾ ਚੱਕਰ ਓਕੇ ਜੀ ਬਾਏ -ਬਾਏ।
ਜੀ ਹਾਂਜੀ ਓਕੇ ਜੀ।